ਹੈਲੋ ਭੈਣਜੀ ਕੀ ਹਾਲ ਚਾਲ ਆ।
ਠੀਕ ਹੈ ਤੁਸੀਂ ਸੁਣਾਓ। ਹੋਰ ਦੱਸੋ।
ਪਰਿਵਾਰ ਠੀਕ ਠਾਕ ਆ।
ਹਾਂਜੀ ਸਬ ਠੀਕ ਹੈ।
ਹਾਂਜੀ ਹੋਰ ਸੁਣਾਓ ਕੋਈ ਨਵੀਂ ਤਾਜੀ।
ਕੋਈ ਕਿੰਨੇ ਦਿਨ ਹੋ ਗਏ ਨੇ ਦਰਬਾਰ ਸਾਹਿਬ ਅੱਗੇ ਨਹੀਂ ਗਏ ਅਸੀਂ। ਹਾਂਜੀ-ਹਾਂਜੀ ਭਈਆਂ ਚੱਲਾਂਗੀ।
ਚਾਹੀਦੀਆਂ
ਹਾਂਜੀ।
ਹੋਰ ਸੁਣਾਓ ਸਿਹਤ ਠੀਕ ਠਾਕ ਰਹਿੰਦੀ ਆ।
ਹਾਂਜੀ-ਹਾਂਜੀ ਸਭ ਠੀਕ।
ਚਾਹੀਦਾ ਹੋਰ ਕੀ ਕਰਦੇ ਜੇ ਫਿਰ ਅੱਜ ਕੱਲ।
ਪੜ੍ਹਨ ਡਹੇ ਜੇ।
ਠੀਕ ਹੈ ਹੋਰ ਕੰਮ ਧੰਦਾ ਨਿਬੇੜ ਲਿਆ ਘਰ ਦਾ।
ਹਾਂਜੀ ਹੋਰ ਤੁਸੀਂ ਦੱਸੋ। ਦਰਬਾਰ ਸਾਹਿਬ ਲਈ ਅਸੀਂ ਪਲੈਨ ਕਰ ਰਹੇ ਹਾਂ ਤੁਸੀਂ ਚੱਲੋਗੇ।
ਹਾਂਜੀ ਚੱਲਾਂਗੇ ਯਾਤਰਾ ਤੇ ਗੁਰੂ ਘਰ ਜਾਵਾਂਗੇ। ਹਾਂਜੀ। ਕੋਈ ਨੀ ਸਲਾਹ ਕਰ ਲੈਂਦੇ ਆਂ ਫਿਰ ਚੱਲ ਜਾਂਗੇ ਜਿੱਦਣ ਤੁਸੀਂ। ਕਹੋਗੇ ਉਦਣ ਹੀ ਚੱਲ ਜਾਂਗੇ।
ਠੀਕ ਹੈ ਹੋਰ ਦੱਸੋ ਪਰਿਵਾਰ ਸਭ ਠੀਕ ਠਾਕ।
ਹਾਂਜੀ ਸਭ ਠੀਕ ਠਾਕ ਨੇ ਤੁਸੀਂ ਸੁਣਾਓ ਹੋਰ ਕਿੱਦਾ। ਕਿੱਦਾਂ ਚੱਲਦਾ ਫਿਰ।
ਕੁਝ ਨਹੀਂ ਵਧੀਆ ਚੱਲਦਾ ਹੈ ਚੱਲੀ ਜਾ ਰਿਹਾ ਹੈ।
ਹਾਂਜੀ।
ਤੁਸੀਂ ਅੱਜ ਕੀ ਬਣਾਇਆ ਹੈ।
ਅਸੀਂ ਅੱਜ ਬਣਾਇਆ ਜੀ। ਕੜੀ।
ਅੱਛਾ ਜੀ।
ਅੱਜ ਅਸੀਂ ਕੜੀ ਬਣਾਈ ਜੇ। ਫੇਵਰੇਟ ਮੇਰੀ ਕੜੀ ਚੌਲ ਹਾਂਜੀ।
ਸਾਡੇ ਘਰ ਘਲਾ ਦਿਓ ਫਿਰ।
ਠੀਕ ਹੈ ਜੀ ਭੇਜ ਦਾਂਗੇ ਭੈਣਜੀ।
ਹੋਰ ਦੱਸੋ।
ਹੋਰ ਵਧੀਆ ਜੇ ਇਦਾਂ ਹੀ ਟਾਈਮ ਪਾਸ ਕਰਨ ਡੇ ਆ ਗਰਮੀ ਬਹੁਤ ਹੈ ਮੌਸਮ ਵੀ। ਤੁਹਾਨੂੰ ਪਤਾ ਇਦਾਂ ਦਾ ਹੀ ਹੈ। ਹਾਂਜੀ ਕਦੀ ਬਾਰਿਸ਼ ਆ ਜਾਂਦੀ ਹੈ ਕਦੀ ਧੁੱਪ ਲੱਗ ਜਾਂਦੀ ਹੈ।
ਹਾਂਜੀ ਮੌਸਮ ਵੀ ਖ਼ਰਾਬ ਹੀ ਚੱਲ ਰਿਹਾ।
ਹਾਂਜੀ ਬਹੁਤ ਗਰਮੀਂ ਪੈਣ ਡਈ ਆ।
ਹਾਂਜੀ।
ਘਰੋਂ ਨਿਕਲਣਾ ਮੁਸ਼ਕਿਲ ਹੋਇਆ।
ਹਾਂਜੀ ਬੱਸ ਚੱ ਵੀ ਨਹੀਂ ਜਾਇਆ ਜਾਂਦਾ।
ਹਾਂਜੀ।
ਹਾਂਜੀ ਹੋਰ।
ਹੋਰ ਸੁਣਾਓ ਤੁਸੀਂ ਠੀਕ ਠਾਕ ਹਾਂਜੀ। ਮੈਂ ਕਿਹਾ ਚੱਲ ਫੋਨ ਲਾ ਲੈਂਦੇ ਆ ਘੜੀ ਟਾਈਮ ਪਾਸ ਹੋ ਜਾਏਗਾ ਸਾਡਾ ਵੀ।
ਹਾਂਜੀ। ਕੋਈ ਨੀ ਲਾ ਲਿਆ ਕਰੋ ਆਇਓ ਤੁਸੀਂ ਆਏ ਨੀ ਕਿੰਨੇ ਦਿਨ ਹੋ ਗਏ।
ਕੋਈ ਨੀ ਆਵਾਂਗੇ ਗਰਮੀ ਬਹੁਤ ਪੈਣ ਡਈ ਆ ਤੇ ਕੋਈ ਨੀ ਟੈਮ।
ਹਾਂਜੀ ਉਹ ਤੇ ਹੈ ਗਰਮੀ ਬਹੁਤ ਪੈ ਰਹੀ ਏ।
ਘਰੋਂ ਨਿਕਲਣ ਨੂੰ ਜੀਅ ਨੀ ਕਰਦਾ ਗਰਮੀ ਐਨੀ ਆ।
ਹਾਂਜੀ ਹੋਰ ਦੱਸੋ। ਅੱਜ ਉੱਥੇ ਰਸਤੇ ਦੇ ਵਿੱਚ ਛਬੀਲ ਲੱਗੀ ਸੀ।
ਹਾਂਜੀ ਛਬੀਲ ਲੱਗੀ ਸੀ। ਗਰਮੀ ਆ ਹੁਣ ਥਾਂ-ਥਾਂ ਤੇ ਛਬੀਲਾਂ ਲੱਗੀਆਂ ਨੇ। ਬਹੁਤ ਲੋਕੀ ਸੇਵਾ ਕਰਨ ਡਹੇ ਨੇ।
ਹਾਂਜੀ ਹੋਰ ਅੱਜ ਮੇਰੇ ਖਿਆਲ ਨਾਲ ਕੋਈ ਗੁਰਪੁਰਬ ਸੀ ਤੁਹਾਨੂੰ ਪਤਾ ਕੁਛ।
ਹਾਂ ਨਹੀਂ ਮੈਨੂੰ ਨੀ ਜੇ ਪਤਾ।
ਉੱਥੇ ਫੋਟੋ ਲੱਗੀ ਹੋਈ ਸੀ।
ਅੱਛਿਆ। ਚਲੋ ਵਧਿਆ ਹੋਣ ਤੇ ਆ ਗਰਮੀ ਦੇ ਮੌਸਮ ਚ ਫੇਰ। ਇੱਦਾਂ ਹੀ ਆ।
ਹਾਂਜੀ ਹੋਰ ਕੀ ਕਹਿ ਸਕਦੇ ਆ ਇਸ ਗਰਮੀ ਦੇ ਵਿੱਚ। ਤੇਹਾਰ ਵੀ ਕਿਸੇ ਨੇ ਕੀ ਮਨਾਣੇ।
ਤੇ ਤੇਹਾਰ ਵੀ ਫਿਰ ਕੇੜਾ ਜੇ ਗਰਮੀ ਚ ਜਾਣ ਨੂੰ ਜੀਅ ਕਰਦਾ ਏ। ਆਖੀ ਦਾ ਘਰੇ ਈ ਬੈਠੇ ਰਈਏ ਏ ਸੀ ਛੱਡ ਕੇ, ਪੱਖੇ ਛੱਡ ਕੇ।
ਹਾਂਜੀ, ਹੋਰ ਪਰਸੋਂ ਮੈ ਮੇਰੇ ਖਿਆਲ ਨਾ ਓੱਥੇ ਗੁਰਦੁਆਰਾ ਸਾਏਬ ਗਏ ਤੁਸੀਂ?
ਹਾਂਜੀ, ਲੱਗਾ ਤੇ ਹੈਗਾ ਸੀ ਪਰ ਮੈਂ ਨੀ ਗਈ ਹੈਗੀ।
ਕਿਓ ਤੁਸੀ ਕਿਓ ਨੀ ਗਏ।
ਜੀਅ ਨੀ ਕੀਤਾ ਜਾਣ ਨੂੰ, ਏਦਾ ਈ। ਘਰਾ ਘਰ ਦੇ ਕੰਮ ਦੇ ਵਿੱਚ ਸਾਰਾ ਦਿਨ ਲੰਘ ਜਾਂਦਾ ਫੇਰ। ਹਾਂਜੀ। ਕੰਮ ਕਾਰ ਕੁਰ ਕੇ ਫੇਰ ਥੱਕ ਜਾਈਦਾ ਫੇਰ ਆਖੀਦਾ ਘੜੀ ਲੰਮੇ ਪੈਜੀਏ।
ਹਾਂਜੀ। ਹੋਰ ਕੋਝ ਨੀ, ਹੋਰ ਸਾਡੇ
ਹਾਂ ਪਰਿਵਾਰ ਠੀਕ-ਠਾਕ, ਆਪੋ-ਆਪਣੇ ਕੰਮਾਂ-ਕਾਰਾਂ ਤੇ।
ਹਾਂਜੀ, ਸਾਰੇਆਂ ਨੇ ਹੁਣ ਆਪੋ-ਆਪਣੇ ਕੰਮ ਈ ਕਰ
ਹਾਂਜੀ।
ਹੋਰ ਦੱਸੋ?
ਹੂੰ, ਹੋਰ ਹੁਣ ਕੀ ਕਰਨ ਡਏ ਜੇ?
ਹੁਣ ਕੋਝ ਨੀ, ਵੇਲੇ ਬੈਠੇ ਆ।
ਅੱਛਾ, ਰਾਤ ਦਾ ਰੋਟੀ
ਤੁਸੀਂ ਦੱਸੋ? ਹਾਂ ਨਈ- ਨਈ ਹਜੇ ਬਣਾਨਾ ਐ ਹਜੇ ਤੇ ਧੋਪ ਈ ਬੋਤ ਐ।
ਹਾਂ, ਧੋਪ ਤੇ ਬੋਤ ਐ ਹਜੇ ਤੇ ਛੇ ਵੱਜਣ ਤੇ ਆਣ ਡਏ ਨੇ ਤੇ ਫੇਰ ਵੀ ਐਨੀ ਧੋਪ- ਪਾਕਿਸਤਾਨ
ਹਾਂਜੀ, ਦੱਸੇਆ ਵੈਸੇ ਬਾਰਿ ਅ ਮੀਂਹ ਦੱਸੇਆ ਐ।
ਹਾਂਜੀ।
ਪਤਾ ਨੀ, ਆਂਦਾ ਕੇ ਨਈ ਆਂਦਾ।
ਹਾਂਜੀ, ਓ ਨਾ ਸਿਆਲ ਵੱਧੀਆ ਰੇਂਦਾ ਨਾ? ਠੰਡਾ-ਠੰਡਾ ਮੌਸਮ ਰੇਂਦਾ ਫੇਰ ਅਸੀਂ ਆਨੇ ਆ ਗਰਮੀ ਆ ਜੇ ਠੰਢ ਬੜੀ ਲੱਗਦੀ ਐ, ਜੇ ਗਰਮੀ ਆ ਜਾਂਦੀ ਏ ਤੇ ਫੇਰ ਅਸੀਂ ਆਨੇ ਆ ਸਿਆਲਾ ਆ ਜੇ।
ਸਿਆਲ ਚ ਫੇਰ ਧੌਂਦ ਬੋਤ ਹੁੰਦੀ ਏ।
ਹਾਂਜੀ।
ਗਰਮੀ ਹੋਣੀ ਚਾਈਦੀ ਸੀ, ਹੋਰ? ਠੀਕ ਐ ਸਾਡਾ ਵੀ
ਹੂੰ
ਫੇਰ ਸਾਨੂੰ ਦੱਸੇਓ ਕਦੋਂ ਜਾਓਗੇ ਦਰਬਾਰ ਸਾਹਿਬ?
ਹਾਂ ਦੱਸੋ ਦੱਸਿਓ ਤੁਸੀ ਮੈਨੂੰ ਮੈਂ ਚੱਲ ਜਾਗੀ
ਹਾਂਜੀ ਫੇਰ ਅਸੀਂ ਅਗਲੇ ਸ਼ੁੱਕਰਵਾਰ ਦਾ ਰੱਖ ਲੇਂਨੇ ਆ। ਓ ਮੈਂ, ਮੇਰੇ ਕੋਲ ਟੈਮ ਹੈਗਾ ਆ।
ਹਾਂਜੀ।
ਠੀਕ ਐ ਹੋਰ ਤੁਸੀਂ ਦੱਸੋ ਹੋਰ ਦੱਸੋ, ਗਰਮੀਆਂ ਚ ਛੁੱਟੀਆਂ ਚ ਗਏ ਕਿਤੇ
ਹਾਂਜੀ, ਹਾਂਜੀ ਕੋਈ ਨੀ ਜਾਵਾਂਗੀ।
ਨਈ ਗਏ ਤੁਸੀਂ ਕਿਤੇ ਗਰਮੀਆਂ ਦੀ ਛੁੱਟੀਆਂ ਚ
ਨਾ ਗਈ ਨੀ ਮੈਂ ਐਤਕਾਂ ਛੁੱਟੀਆਂ ਚ ਕਿਤੇ ਵੀ ਗਰਮੀ ਬੋਤ ਸੀ। ਹਾਂ ਛੁੱਟੀਆਂ ਐਰਕਾਂ ਘਰੇ ਈ ਕੱਟੀਆਂ ਨੇ।
ਅੱਛਾ ਵਧੀਆ ਏ ਅਸੀਂ ਵੀ ਨਈ ਗਏ ਕਿਤੇ
ਅ ਕਿਤੇ ਜਾ ਵੀ ਫਿਰ ਗਰਮੀ ਜਮ ਐਵੀਂ ਕਦੀ ਉੱਥੇ ਕਦੀ ਉੱਥੇ ਰਾਮ ਨਾਲ ਘਰ ਰਈਦਾ ਏ। ਕੰਮ ਧੰਦਾ ਕਰਕੇ ਬੈ ਜੀ ਦਾ ਅੰਦਰ
ਏ ਵੀ ਗੱਲ ਹੈ।
ਗਰਮੀ ਦੇ ਬੱਸਾਂ ਦੇ ਵਿੱਚ ਜਾਣਾ ਆਉਣਾ ਬੜਾ ਔਖਾ ਏ ਬੱਚਿਆਂ ਦੇ ਨਾਲ
ਬੱਸਾਂ ਵੀ ਮਿਲਦੀਆਂ ਨੀ ਕਿਦਰੇ
ਹਾਂਜੀ
ਤਾਨੂੰ ਪਤਾ ਕੋਈ ਸਵੇਰੇ ਸਾਢੇ ਪੰਜ ਸਰਕਾਰੀ ਬੱਸ ਜਾਂਦੀ ਹੋਏ।
ਹਾਂਜੀ ਜਾਂਦੀ ਏ ਸਾਢੇ ਪੰਜ ਜਾਂਦੀ ਐ ਸਰਕਾਰੀ ਬੱਸ ਛੇ ਵਜੇ ਵੀ ਜਾਂਦੀ ਆ।
ਤੇ ਪੌਣੇ ਦਸ ਜਾਂਦੀ ਹੋਈ
ਹਾਂਜੀ
ਪੋਣੇ ਦਸ-ਪੋਣੇ ਦਸ
ਪੌਣੇ ਸੱਤ ਵੀ ਮੇਰੇ ਕਾਰ ਜਾਂਦੀ ਨਈ ਸਾਢੇ ਛੇ ਜਾਂਦੀ ਆ।
ਠੀਕ ਐ।
ਦੁਪੈਰਾਂ ਨੂੰ ਘੱਟ ਆਉਂਦੀਆਂ ਬੱਸਾਂ ਸਵੇਰੇ-ਸਵੇਰੇ ਚੱਲ ਜਾਂਦੀਆਂ ਨੇ।
ਮੈਂ ਜਾਣਾ ਸੀ ਨਾ ਕਿਤੇ ਮੈਂ ਤਾਂ ਕੈ ਰਈ ਸੀ।
ਠੀਕ ਐ-ਠੀਕ ਐ ਸਵੇਰੇ-ਸਵੇਰੇ ਜਾਇਓ ਸਵੇਰੇ-ਸਵੇਰੇ ਵਾਧੂ ਬੱਸਾਂ ਮਿਲ ਜਾਂਦੀਆਂ ਨੇ। ਮੌਸਮ ਵੀ ਠੀਕ ਹੁੰ ਦਾ ਓਧਰੋਂ ਸ਼ਾਮਾਂ ਨੂੰ ਓਧਰੋਂ ਸਵੇਰੇ ਐਤਵਾਰ ਨੂੰ ਤੇ ਬੋਤ ਘੱਟ ਮਿਲਦੀਆਂ ਦੁਪੈਰਾਂ ਨੂੰ ਬੱਸਾਂ ਸੰਗਤ ਸ਼ਹੀਦਾਂ ਸਾਹਿਬ।
ਐਤਵਾਰ ਨੂੰ ਬੋਤ ਮਤਲਬ ਰਸ਼ ਵੀ ਬੋਤ ਹੁੰਦਾ ਏ ਓ ਐਤਵਾਰ ਨਈ ਜਾਇਆ ਜਾਂਦਾ।
ਸਾ਼ਮਾਂ ਨੂੰ ਤੇ ਫਿਰ ਪ੍ਰਾਈਵੇਟ ਆਉਂਦੀਆਂ ਐਤਵਾਰ ਤੇ ਕਿਤੇ ਭਰੀਆਂ ਹੀ ਆਉਂਦੀਆਂ ਨੇ। ਇੰਨੀ ਸੰਗਤ ਆਉਂਦੀ ਸਹੀਦਾਂ ਸਾਹਿਬ ਸਾਡੇ ਕੋਲੋਂ ਪਾ ਪੀਆਂ ਕੋਲੋਂ ਜਾਇਆ ਨੀ ਜਾਂਦਾ।
ਕੋਈ ਨੀ-ਕੋਈ ਨੀ ਟੈਮ ਲੱਗੂਗਾ ਅਸੀ ਜਾਵਾਂਗੇ।
ਹਾਂ ਜਾਵਾਂਗੇ ਅਹੀ ਤੇ ਕੈਣੇ ਜਾਈਏ ਰੋਜ਼ ਈ ਆਖੀ ਤੇ ਅੱਜ ਜਾਂਣੇ ਆਂ ਕੱਲ ਜਾਂਣੇ ਆਂ ਜਾਇਆ ਨਈ ਜਾਂਦਾ।
ਕੋਈ ਨੀ ਜਦੋਂ ਰੱਬ ਮੇਹਰ ਕਰੇਗਾ ਜਾ
ਹਾਂ ਉਦਾ ਜਦੋਂ ਹੁਕਮ ਹੋਇਆ ਉਨੇ ਆਪੇ ਲੈ ਜਾਣਾ। ਚਲੋ ਸੰਗਤੋਂ ਚੱਲੀਏ ਫਿਰ ਤੇ ਅਸੀ ਕੰਮ ਛੱਡ ਕੇ ਵੀ ਚੱਲ ਜਣਾ।
ਹਾਂਜੀ ਹੋਰ ਦੱਸੋ ਪਿੰਡ ਦਾ ਰਪੰਚ ਨੇ ਕੁੱਝ ਸਵਾਰਿਆ ਕਿ ਨਈ ਸਵਾਰਿਆ
ਸਵਾਰਿਆਂ ਸੂਰਿਆਂ ਤੇ ਏਦਾਂ ਈ ਆ ਸਰਪੰਚ ਨੇ। ਆ ਕਣਕ ਤੇ ਆ ਰਾਸ਼ਨ ਮਿਲ ਡਏ ਪਿਆ ਜੇ। ਹੋਰ ਆ ਬੀਬੀਆਂ ਦੇ ਹਜ਼ਾਰ ਰੁਪਏ ਵਾਲੇ ਫਾਰਮ ਭਰਨ ਡੈਂ ਪਏ ਨੇ। ਹੁਣ ਫਾਰਮ ਤੇ ਭਰਨ ਡਏ ਪਰ ਹੁਣ ਬੀ ਬੀਬੀਆਂ ਨੂੰ ਤੇ ਬੜਾ ਚਾਅ ਵੀ ਸਾਡਾ ਹਜ਼ਾਰ ਰੁਪਈਆ ਆਉਣਾ। ਜਦੋਂ ਹਾਡੇ ਖਾਤਿਆਂ 'ਚ ਆਏਗਾ ਹਾਨੂੰ ਉਦੋਂ ਈ ਏ ਨਾ ਕੀ ਪਤਾ ਹਾਨੂੰ ਦੇਣਾ ਨੀ ਬਣਾਉਣ ਡਿਆ ਭਗਵੰਤ ਮਾਨ ਲਾਲਚ ਦੇਣ ਡਿਆਂ।
ਜੀ-ਹਾਂਜੀ
ਸਈ ਗੱਲ ਹੈਗੀ ਏ ਹੋਰ ਦੱਸੋ।
ਠੀਕ-ਠਾਕ, ਹੁਨ ਵੋਟਾਂ ਵੀ ਆਖਨ ਡੇ ਨਵੀਆਂ ਈ ਬਣਨੀਆਂ ਵੀ ਹੁਨ। ਪਰੂਫ਼ ਕੱਠੇ ਕਰਨ ਡਏ ਆ
ਹਾਂਜੀ-ਹਾਂਜੀ।
ਸਰਕਾਰ ਕੋਈ ਨਾ ਕੋਈ ਨਵਾਂ ਈ ਕਾਨੂੰਨ ਕੱਢ ਲੈਂਦੀ ਆ।
ਓਹ ਫੇਰ ਸਰਕਾਰਾਂ ਨੇ ਨਵੇਂ ਕਾਨੂੰਨ ਲਿਆਉਣੇ ਈ ਨੇ।
ਚਲੋ, ਕੋਈ ਗੱਲ ਨੀ।
ਹਾਂਜੀ, ਹੋਰ ਦੱਸੋ
ਵਦੀਆ-ਵਦੀਆ, ਤੁਸੀਂ ਸੁਨਾਓ, ਮੈਂ ਤੇ ਕਿੰਨੀਆਂ ਗੱਲਾਂ ਸੁਨਾਤੀਆਂ ਹੁਨ।
ਆਂਜੀ, ਫਿਰ ਆਉਣਾ ਜੇ, ਕਿੱਦਨ ਆਓਗੇ?
ਕੋਈ ਨੀ ਆ ਜਾਂਗੇ ਆ, ਮੀਂਅ ਨਾ ਪੈਂਦਾ ਫੇਰ ਆ ਜਾਂਨੇ ਆ। ਹਾਂ, ਸਾਰੇ ਪਰਿਵਾਰ ਨਾਲ ਈ ਆਵਾਂਗੀ। ਹਾਂ, ਲੈ ਕੇ ਆਵਾਂਗੀ ਬੱਚਿਆਂ ਨੂੰ, ਹੂੰ।
ਹਾਂਜੀ, ਹੋਰ
ਵਦੀਆ-ਵਦੀਆ। ਤੁਸੀਂ ਸੁਨਾਓ?
ਨਵੀਂ-ਤਾਜ਼ੀ ਕੋਈ?
ਨਵੀਂ-ਤਾਜ਼ੀ ਕੋਈ ਨੀ ਜੇ।
ਕੋਈ ਨੀ।
ਘਰੋਂ ਈ ਨੀ ਨਿਕਲੀ ਦਾ ਗਰਮੀ ਦੇ ਵਿੱਚ ਸਾਰਾ ਦਿਨ, ਸਵੇਰੇ ਕੰਮ-ਧੰਦਾ ਕਰਕੇ 'ਤੇ ਬਸ। ਸ਼ਾਮਾਂ ਨੂੰ ਦੋ ਕੁ ਮਿੰਟ ਬਾਰ ਨਿਕਲੀ ਦੈ।
ਹਾਂਜੀ, ਅਸੀਂ ਵੀ ਨਈ ਨਿਕਲਦੇ ਹੈਗੇ, ਅਸੀਂ 'ਤੇ, ਫੇਰ ਸੋਚਿਆ ਕਿ ਗਰਮੀ ਬੜੀ ਐ।
ਸਾਰੇ ਫੇਰ ਆਪੋ-ਅਪਨੇ ਘਰੀ ਬੈਠੇ ਹੁੰਦੇ ਨੇ ਬੂਹੇ ਬੰਦ ਕਰਕੇ।
ਹਾਂਜੀ।
ਆਖੀ ਦਾ ਚਲੋ ਕੋਈ ਨੀ ਘਰ ਈ ਰਈਏ, ਸ਼ਾਮਾਂ ਨੂੰ ਦੋ ਮਿੰਟ ਬਾਰ ਨਿਕਲ ਆਈ ਦਾ।
ਏਹ ਵੀ ਗੱਲ ਹੈਗੀ।
ਹਾਂ।
ਹੋਰ ਦੱਸੋ?
ਵਦੀਆ-ਵਧੀਆ।
ਹੋਰ, ਆਹ ਤੇਉਹਾਰ ਜੇੜਾ ਔਣਾ ਏ, ਐਹ ਰੱਖੜੀ ਔਣੀ ਮੇਰੇ ਖਿਆਲ ਨਾਲ।
ਹਾਂਜੀ।
ਹਾਂਜੀ, ਰੱਖੜੀ ਔਣੀ ਏ ਨਾ। ਕਿੰਨੀ ਤਰੀਕ ਨੂੰ ਭਲਾ?
ਹਾਂਜੀ।
ਤਰੀਕ ਪਤਾ ਤੁਆਨੂੰ
ਨਈ, ਤਰੀਕ ਦਾ ਨੀ ਮੈਨੂੰ ਪਤਾ।
ਅੱਛਾ। ਮੇਰੇ ਖਿਆਲ ਨਾਲ ਐਂਡ 'ਤੇ ਆਊਗੀ, ਲਾਸਟ 'ਤੇ।
ਹਾਂ ਹੋ ਸਕਦੈ, ਹਾਂ-ਹਾਂ।
ਹਾਂਜੀ, ਚਲੋ ਫੇਰ ਠੀਕ ਐ। ਬੋਤ ਗੱਲਾਂ ਹੋ ਗੀਆ।
ਆਂ, ਗੱਲਾਂ 'ਤੇ ਆਪਾਂ ਜਿੰਨੀਆਂ ਮਰਜ਼ੀ ਕਰੀਏ, ਗੱਲਾਂ ਥੋੜੀਆਂ ਹਾਡੀਆਂ ਮੁਕਦੀਆ। ਓਕੇ, ਬਾਏ।